ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ।
ਹਾਂਜੀ ਮੈਂ ਕਿਹਾ ਕਿਵੇਂ ਹੋ।
ਹੈਲੋ।
ਹੈਲੋ ਕਿਵੇਂ ਹੋ ਤੁਸੀਂ ਹਾਂਜੀ ਮੈਂ ਕਿਹਾ ਕਿਵੇਂ ਹੋ। ਤੁਸੀਂ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ। ਹਾਂਜੀ ਹਾਂਜੀ ਮੈਂ ਤਾਂ ਠੀਕ ਹਾਂ ਤੁਸੀਂ ਠੀਕ ਹੋ।
ਹਾਂਜੀ ਮੈਂ ਵੀ ਵਧੀਆ।
ਹਾਂਜੀ ਬਸ ਤੁਹਾਡਾ ਕੋਾਲ ਆਇਆ ਸੀ ਮੈਂ ਰਿਸੀਵ ਹੀ ਨਹੀਂ ਕਰ ਸਕੀ।
ਜੀ ਜੀ ਜੀ ਭਾਬੀ ਜੀ ਮੈਂ ਕਾਲ ਕੀਤਾ ਸੀ, ਕਿ ਮੈਂ ਸੁਣਿਆ ਤੁਸੀ ਕੋਚਿੰਗ ਕਲਾਸੀਜ਼ ਲੈ ਰਹੇ ਹੋ। ਸਮਰ ਕੈਂਪ ਵਗੈਰਾ।
ਹਾਂਜੀ ਸ ਸਮਰ ਕੈਂਪ ਵੀ ਚੱਲ ਰਿਹਾ ਹੈ ਪਲੱਸ। ਸਮਰ ਕੈਂਪ ਵੀ ਚੱਲ ਰਿਹਾ ਪਲੱਸ ਇੰਗਲਿਸ਼ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਚੱਲ ਰਹੀ ਹੈ। ਜਿਵੇਂ ਕਲਾਸ। ਸਮਾਲ ਕਲਾਸ ਸਟੂਡੈਂਟਸ ਜਿਹੜੇ ਹੁੰਦੇ ਨੇ, ਉਹਨਾਂ ਦੇ ਬੇਸਿਕ ਗ੍ਰੈਮਰ। ਬੇਸਿਕ ਸਪੀਕਿੰਗ ਕੋਰਸ ਹੁੰਦਾ ਹੈ।
ਜੀ, ਜੀ, ਜੀ, ਜੀ, ਜੀ, ਜੀ ਅੱਛਾ ਮੈਂ। ਇਸ ਲਈ ਕਾਲ ਕੀਤਾ ਸੀ, ਮੈਨੂੰ ਨਾ ਪਤਾ ਚਲਿਆ ਸੀ ਕਿਸੇ ਤੋਂ ਬਈ ਤੁਸੀਂ। ਕਲਾਸਜ਼ ਵਗੈਰਾ ਹੈ, ਮੈਂ ਨਾ ਮ ਆਈ ਹ ਇਸ ਸੀ ਕਿ ਮੰਮੀ ਵਾਲ। ਤੇ ਮੈਂ ਸੋਚ ਰਹੀ ਸੀ ਕਿ ਮੈਂ ਵੀ ਬੱਚਿਆਂ ਨੂੰ ਜੁਆਇਨ। ਕਰਵਾਦਾ ਤੇ ਕਿਹੜੇ ਕਲਾਸ ਦੇ ਬੱਚੇ ਲੈਂਦੇ।
ਬਿਲਕੁਲ ਬਿਲਕੁਲ ਤੁਸੀਂ ਜੁਇਨਿੰਗ ਕਰਵਾਓ ਮੈਂ। ਛੋਟੇ ਬੱਚਿਆਂ ਤੋਂ ਲੈ ਕੇ ਈਵਨ ਕੇ ਜੀ ਦੇ ਬੱਚਿਆਂ ਤੋਂ ਲੈ ਕੇ। ਕੇ ਜੀ ਕਲਾਸ ਦੇ ਬੱਚਿਆਂ ਤੋਂ ਲੈ ਕੇ ਏਥ ਸਟੈਂਡਰਡ ਤੱਕ ਦੇ ਬੱਚਿਆਂ ਨੂੰ ਮਤਲਬ। ਟੀਚਿੰਗ ਦਿੰਦੀ ਆ, ਇੰਗਲਿਸ਼ ਬੇਸਿਕ ਗ੍ਰਾਮਰ ਦੀ ਕੇ ਜੀ। ਕੇ ਜੀ ਕਲਾਸ ਤੋਂ ਲੈ ਕੇ ਏਟਥ ਸਟੈਂਡਰਡ ਤੱਕ।
ਮੇਰੀ ਗੁੜੀਆ ਹੈ, ਯੂਕੇ ਜੀ 'ਚ।
ਫਿਰ ਠੀਕ ਹੈ ਫਿਰ, ਤਾਂ ਬਹੁਤ ਵਧੀਆ ਤੁਸੀਂ ਸ ਭੇਜੋ। ਉਹਦਾ ਗ੍ਰਮਰ ਥੋੜ੍ਹਾ ਸਪੀਕਿੰਗ ਕਲੀਅਰ ਹੋਏਗਾ ਬੇਸਿਕ ਕਲੀਅਰ ਹੋਣਗੇ।
ਅੱਛਾ ਜੀ
ਤੇ ਸਿਰਫ ਏ ਈ ਨੀਂ ਕਿ ਅਸੀਂ ਟੀਚਿੰਗ ਈ ਨੀਂ ਕਰਦੇ
ਪਾਪਾ ਨੂੰ ਭੇਜੋ ਨਾਲ ਅੱਛਾ ਠੀਕ ਹੈ ਨੀਂ ਮੈਨੂੰ ਇੱਕ ਹੋਰ ਅੱਛਾ ਮੈਨੂੰ ਇੱਕ ਗੱਲ ਦੱਸੋ ਉਹਦੇ 'ਚ ਕੀ ਕੀ ਕਵਰ ਕਰਵਾਓਗੇ
ਮੈਂ ਓਈ ਦੱਸ ਰੀ ਆਂ ਕਿ ਟੀਚਿੰਗ ਈ ਨੀ਼ ਕਰਦੇ ਪੇ ਸੀ ਗਰੇਮਰ ਦੇ ਨਾਲ ਨਾਲ ਬੱਚੇ ਦੇ ਅਸੀਂ ਪਰ ਵੀਕ ਇੱਕ ਛੋਟਾ ਟੈਸਟ ਵੀ ਕੰਟਾ ਕ ਕਰਦੇ ਆ ਜਿਹਦੇ ਵਿੱਚ ਅਸ ਸਾਨੂੰ ਏ ਪਤਾ ਲੱਗਦਾ ਹੈ ਕਿ ਏਨਾਂ ਨੂੰ ਕੀ ਆਇਆ ਪੂਰਾ ਨਾ ਵੀਕ ਬੇਸਿਕ ਗ੍ਰੇਮਰ ਕਿਵੇਂ ਏਨਾਂ ਨੇ ਕੀ ਕੀ ਸਮਝਿਆ ਕੀ ਕੀ ਇਨਾਂ ਨੂੰ ਅੰਡਰਸਟੈਂਡ ਹੋਇਆ ਉਸ ਤੋਂ ਇਲਾਵਾ ਬੱਚੇ ਦੀ ਰੀਡਿੰਗ ਰੀਡਿੰਗ ਟਾਸਕ। ਨਿਊਜ਼ਪੇਪਰ ਹੈਡਲਾਈਨ ਰੀਡਿੰਗ ਇਸ ਤਰ੍ਹਾਂ।
ਠੀਕ ਹੈ।
ਤੇ ਹੋਰ ਬਥੇਰਾ ਕੁਛ ਹੁੰਦਾ ਹੈ ਜਿੱਦਾਂ ਬੱਚਾ ਉਤੇ। ਕਲੇਰੀਫਾਈ ਹੋ ਜਾਂਦਾ ਕਿ ਉਹਨੂੰ ਮੈਂ ਕਿੱਦਾਂ। ਕਿਸ ਲੈਵਲ 'ਤੇ ਸਟੈਂਡ ਕਰਦਾ ਖੁਦ ਕੋਂਨਫੀਡੈਂਸ ਆਉਣਾ ਸ਼ੁਰੂ ਹੋ ਜਾਂਦਾ ਨਾ।
ਅੱਛਾ। ਜੀ ਨਹੀਂ ਮੈਂ ਮੈਂ ਉਹ ਪੁੱਛਣੀ, ਮੈਂ ਕਿਹਾ ਬੇਟਾ ਮੇਰਾ ਇੱਕ ਨਰਸਰੀ ਵਿੱਚ ਹੈ। ਉਹਨੂੰ ਵੀ ਬੜਾ ਸ਼ੌਂਕ ਹੈ ਕਿ ਦੀਦੀ ਜਾਏਗੀ, ਪੜ੍ਹਨ ਮੈਂ ਵੀ ਜਾਣਾ।
ਹੈਂ ਤੇ ਡੈਫੀਨੇਟਲੀ ਹੁੰਦਾ ਹੀ ਹੈ। ਬਿਕੋਜ਼ ਸਿਬਲਿੰਗਸ ਜੋ ਹੁੰਦੇ ਨੇ, ਉਹ ਇੱਕ ਦੂਸਰੇ ਨੂੰ ਦੇਖ ਕਰ ਹੀ ਹਰ ਜਗ੍ਹਾ 'ਤੇ ਜਾਣਾ। ਪਸੰਦ ਕਰਦੇ ਨੇ ਅਤੇ ਨੋ ਪ੍ਰੋਬਲਮ ਤੁਸੀਂ ਭੇਜੋ। ਬੋਤ ਵਧੀਆ ਤਰੀਕੇ ਨਾਲ ਅਸੀਂ ਕਰਾਵਾਂਗੇ ਸਮਝਾਵਾਂਗੇ ਬੱਚਿਆਂ ਨੂੰ ਔਰ ਉ ਕਿੱਥੇ ਸਟੈਂਡ ਕਰਦੇ ਨੇ ਉਨਾਂ ਦਾ ਪ੍ਰੈਜੈਂਟ ਲੈਵਲ ਕੀ ਹੈ ਤੇ ਤੁਸੀਂ ਇਹ ਦੇਖੋਗੇ ਕਿ ਮੇਰੇ ਕੋਲ ਕਲਾਸਿਸ ਅਸਤੇ ਆ ਕਲਾਸਿਸ 'ਤੇ ਆਣ ਤੋਂ ਬਾਦ ਓਨਾਂ ਦੀ ਇੱਕ ਲੈਵਲ ਅਪਗ੍ਰੇਡ ਹੋਈ ਏ ਜਿਹਦੇ ਨਾਲ ਓਨਾਂ ਨੂੰ ਕਾਫੀ ਤੁਆਡੀ ਤੁਹਾਨੂੰ ਕਾਫ਼ੀ ਚੇਂਜਿਸ ਨਜ਼ਰ ਆਣਗੇ ਬੱਚਿਆਂ ਚ ਆਪਣੇ ਜਦੋਂ ਵਿਚਰਨਗੇ ਬਾਰ ਜਾਣਗੇ ਕਿਸੇ ਨਾਲ ਬੋਲਚਾਲ ਕਰਨਗੇ ਇੰਗਲਿਸ਼ ਵਿੱਚ ਤੁਾਨੂੰ ਤਾਂ ਵੀ ਸਮਝ ਮੈਂ ਸਮਝ ਆਏਗਾ ਕਿ ਏਨਾਂ ਨੂੰ ਕੁਛ ਵਰਡਸ ਨਏ ਆਏ ਨੇ ਦੇ ਮਤਲਬ ਉ ਬੋਲਣਾ ਸ਼ੁਰੂ ਇਨੇ ਨਵੇਂ ਵਰਡਸ ਨਾ ਓਨਾਂ ਉੱਤੇ ਓਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਏ ਯੂਜ਼ ਕਰ ਰਹੇ ਨੇ ਬੱਚੇ ਵਰਡਜ਼ ਉਹ ਵਾਲੇ ਇਸ ਤਰ੍ਹਾਂ ਔਰ ਬੱਚੇ ਦਾ ਪ੍ਰੋਗਰੈਸ ਹੋਏਗਾ ਤੇ, ਓਬ ਵੀ ਅਸਲੀ ਖੁਦ ਨੀ ਪੈਰੈਂ ਪੇਰੈਂਟਸ ਨੂੰ ਵੀ ਮ ਮੰਮਾ ਪਾਪਾ ਨੂੰ ਵੀ ਬੋਤ ਅੱਛਾ ਲੱਗਦਾ ਏ, ਕਿ ਬੱਚੇ ਸਾਡੇ ਬਾਰ ਕੁਛ ਇੱਕ ਲੈਵਲ, 'ਤੇ ਸਟੈਂਡ ਹੋਣਾ ਸ਼ੁਰੂ ਹੋ ਜਾ ਚਾਹੇ ਛੋਟੇ ਹੋਣ ਪਰ, ਛੋਟੇ ਬੱਚਿਆਂ ਦਾ ਵੀ, ਆਪਣਾ ਇੱਕ ਹੁੰਦਾ ਨਾ ਕਰੀਅਰ
ਜੀ, ਜੀ, ਜੀ, ਜੀ
ਜਿਹੜਾ- ਜਿਹੜੇ ਪੇਰੈਂਟਸ ਸਟੈਂਡ ਕਰਵਾਉਣ ਵਿੱਚ ਹੈਲਪ ਕਰਦੇ ਨੇ, ਅਤੇ ਤਾਂ ਫੇਰ ਇਹ ਮੈਂ ਕੋਚਿੰਗ ਕਲਾਸਿਸ ਵਗੈਰਾ ਸਟਾਰਟ ਕੀਤੀ ਇੰਗਲਿਸ਼ ਦੀ ਕਿ, ਜਿਦੇ ਵਿੱਚ ਬੱਚੇ ਆਣਗੇ ਥੋੜ੍ਹਾ ਜਿਆ ਸਮਝਣਗੇ ਬੋਲਣਗੇ, ਓਨਾਂ ਨੂੰ ਹਿੰਦੀ ਵਿੱਚ ਵੀ ਦੱਸਿਆ ਜਾਏਗਾ ਕਿ, ਇਸ ਇੰਗਲਿਸ਼ ਵਰਡ ਦਾ ਹਿੰਦੀ ਵਿੱਚ ਮੀਨਿੰਗ ਕੀ ਏ।
ਠੀਕ, ਮੈਂ ਨਾ ਅਸੀਂ ਲੇਟ ਹੋ ਗਏ ਨਾ ਨੀ ਤੇ ਜਿਵੇਂ, ਹੁਣ ਹਾ ਅਸੀਂ, ਸਾਰੇ ਆਏ ਹੋਏ ਸੀ ਰਹਿਣ ਲਈ ਤੇ ਸਿਸਟਰ ਦੀਆਂ ਬੇਟੀਆਂ ਵੀ ਜੁਆਇਨ ਕਰ ਸਕਦੀ ਆ ਅਸੀਂ, ਹਨਾ ਤੇ ਧਿਆਨ ਈ ਨਈ ਦਿੱਤਾ ਉਹ ਉਹਵੇ ਤੰਗ ਕਰਦੇ ਨੇ ਇ ਐਕਚੁਲੀ, ਮੇਰੇ ਮਾਇਂਡ ਵਿੱਚ ਇੱਕ ਵਾਰੀ ਆਇਆ ਵੀ ਸੀ, ਲੇਕਿਨ ਮੈਨੂੰ ਲੱਗਦਾ ਸੀ ਮੇਰੇ ਬੱਚੇ ਟਿਕਦੇ ਈ ਨੀ ਕਿਥੇ ਤੇ, ਤੁਆਨੂੰ ਔਖਾ ਹੋ ਜਾਏਗਾ, ਮੈਂ ਮੇਰੇ ਮਾਈੰਡ ਵਿੱਚ ਸੀਗਾ
ਮੇਰੇ ਕੋਲ ਸਿਰਫ, ਇੱਕ ਵਨ ਵੀੱਕ ਵਾਸਤੇ ਹੀ ਵਨ ਵੀਕ ਵਾਸਤੇ ਹੀ, ਇੱਕ ਕੁੜੀ ਆਈ ਸੀ ਸਿਰਫ ਵਨ ਵੀਕ ਵਾਸਤੇ ਜਸਟ ਔਰ, ਓਨੇ ਆਪਣੀ ਬੇਟੀ ਨੂੰ ਉਧਰ ਮਧ ਨਾਨਕੇ, ਭੈਜਿਆ ਹੋਇਆ ਸੀ, ਤੇ ਓ ਜਦ ਆਈ ਹੈ ਉਹਨੂੰ ਤਾਂ ਵੀ ਮੈਂ ਟੀਚ ਕੀਤਾ, ਔਰ ਉਹਦਾ ਬੇਸਿਕ ਕਲੀਅਰੈਂਸ ਕੀਤਾ। ਉਹਦੇ ਨਾਲ ਉਹਨੂੰ ਬੜਾ ਫਰਕ ਪੈ ਗਿਆ ਲਾਈਕ
ਠੀ
ਤੇ ਉਹ ਮਤਲਬ, ਉਹਦਾ ਖੁਦ ਉਹਦਾ ਉੱਠਣਾ, ਬੈਠਣਾ, ਬੋਲਣਾ ਇੰਗਲਿਸ਼
ਜਿਵੇਂ ਬੰਦਿਆਂ ਨੂੰ ਨਾ, ਫਿਰ ਸਈ ਲੱਗਦਾ ਐ, ਫਿਰ ਬੰਦਾ ਅੱਗੇ ਕੋਂਟੀਨਿਊ ਕਰਵਾ।
ਕੰਟੀਨਿਊ ਕਰਵਾ ਦਿੰਦਾ, ਬਿਲਕੁਲ, ਹੁਣ ਜਿਵੇਂ ਉਹ ਦੁਬਾਰਾ ਕਦੀ ਆਏਗੀ ਉਹਨੇ ਫਿਰ, ਕੰਟੀਨਿਊ ਕਰਵਾ ਲੈਣਾ, ਤੇ ਫਿਰ ਇਹੀ ਹੁੰਦਾ ਨਾ ਕਿ ਟਾਈਮ ਵੀ ਨੀ ਵੇਸਟ ਹੋਇਆ ਨਾਨੀ ਹਾਊਸ, ਗਏ ਨੇ ਬੱਚੇ ਤੇ ਕੁਛ ਕਰਕੇ ਆ ਗਏ। ਸਿੱਖ ਕੇ ਵੀ ਆ ਗਏ, ਟਾਈਮ ਵੀ ਨੀ ਵੇਸਟ ਹੋਇਆ ਬੱ ਬੱਚਿਆਂ ਦਾ ਪੇਰੈਂਟ, ਮਤਲਬ ਇਹ ਚੀਜ਼ਾਂ ਤੁਸੀਂ ਰੂਟੀਨ ਵਿੱਚ ਨੀ ਨਾ, ਕਵਰ ਕਰਵਾ ਪਾਦੇ ਬੱਚਿਆਂ ਦੇ ਬੱਚ ਬੱਚਿਆਂ ਦੇ ਬਾਰ, ਪਿਹਲੇ ਉਹ ਸਕੂਲ ਹੁੰਦਾ, ਫਿਰ ਹੋਰ ਬਥੇਰਾ ਕੁਛ ਹੁੰਦਾ ਟਿਊਸ਼ਨ ਦੂਸਰੀ, ਸਬਜੈਕਟਸ ਦੀ ਹੁੰਦੀਆਂ ਨੇ, ਅਤੇ ਫਿਰ ਅਸੀਂ ਇਹਦੇ 'ਤੇ ਨਈ ਨਾ ਐਂਸਸਾਈਜ਼ ਕਰ ਪਾਂਦੇ ਤੇ ਉਹਦੇ ਕਰਕੇ ਏ ਚੀਜ਼ ਬੈਟਰ ਐ ਕਿ ਤੁਸੀਂ ਓਨਾਂ ਨੂੰ ਐਸ ਟਾਈਮ, 'ਤੇ ਇਸ ਚੀਜ਼ ਦਾ ਬੈਨੀਫਿਟ ਲੋ
ਜੀ, ਜੀ -ਜੀ ਅੱਛਾ, ਹੋਰ ਕੀ ਕਹਿੰਦੇ ਨੇ, ਉਹ ਕੇ ਜੀ ਵਾਲੇ ਵੀ ਹੈ ਔਰ ਉ ਔਰ ਮਤਲਬ, ਕਿਸ ਕਲਾਸ ਤਕ ਦੇ ਆ ਸਕਦੇ ਹ, ਜੋਆਇਨ ਕਰ ਸਕਦੇ
ਕੇ ਜੀ ਕਲਾਸ ਤੋਂ ਲੈ ਕੇ ਲੈ ਕੇ ਦਸ ਤੱਕ।
ਹਮ ਹੈਲੋ ਹੈਲੋ ਹੈਲੋ? ਹੈਲੋ ਹੈਲੋ,